ਹੈਲੋ।
ਹਾਂਜੀ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 ਵਧੀਆ ਤੁਸੀਂ ਸੁਣਾਓ?
ਬਹੁਤ ਵਧੀਆ ਕੀ ਕਰਦੇ ਪਏ ਓ?
ਕੁਛ ਨੀ ਬਾਹਰ ਮੌਸਮ ਬੜਾ ਵਧੀਆ ਹੋਇਆ ਸੀ।
ਹੋਰ ਕਿੰਨੀ ਗਰਮੀ ਸੀ ਪਹਿਲੇ। ਹਾਂਜੀ ਹੋਰ ਬਸ ਵਧੀਆ ਫੈਮਲੀ ਸਭ ਠੀਕ ਐ।
ਸਭ ਵਧੀਆ ਤੁਸੀਂ ਸੁਣਾਓ?
ਹੂੰ, ਬਸ ਵਧੀਆ-ਵਧੀਆ ਹੋਰ, ਸਬਜ਼ੀ ਬਣਾ ਲੀ?
ਬੱਚੇ, ਬੇਟਾ ਸਾਇਕਲਿਗ ਕਰਨ ਡਿਆ ਜੇ। ਤੇ ਬੇਟੀ ਬਾਹਰ ਖੇਡਣ ਦਈ ਦਾਦੀ ਲਾਗੇ।
ਉਹ ਛੁੱਟੀਆਂ ਜੋ ਪਈਆਂ।
ਹਾਂਜੀ-ਹਾਂਜੀ, ਹੋਮਵਰਕ ਅੱਧਾ ਕੁ ਕਰ ਲਿਆ, ਥੋੜਾ ਜਾ ਕਰਨ ਵਾਲਾ।
ਹਾਂਜੀ, ਕਦੋਂ ਖੁੱਲਣੇ?
ਬੇਟੇ ਦੇ ਖੁਲਣੇ ਆ ਤੇਰਾ ਨੂੰ। ਤੇ ਗੁੜੀਆਂ ਦੇ ਖੁਲਣੇ ਛੇ ਨੂੰ।
ਅੱਛਾ-ਅੱਛਾ ਹਜੇ ਹੈਗਾ ਬਹੁਤ ਟਾਈਮ।
ਹਾਂਜੀ। ਤੇਰੇ ਮੈਂ ਨੂੰ ਲਾਲਚ ਦਿੱਤਾ ਹੋਇਆ, ਕਿ ਕੰਮ ਕਰਲੋ ਜਲਦੀ-ਜਲਦੀ ਫੇਰ ਨਾਨੀ ਘਰ ਜਾਵਾਂਗੇ।
ਆਹੋ ਲਾਲਚ ਤੋਂ ਨਾ, ਮੇਰੀ ਮੇਰੇ ਵੀ ਹੈਗਾ ਨਾ ਬੇਟਾ, ਮੇਰੀ ਦੀਦੀ ਦਾ ਬੇਟਾ ਉਹ ਵੀ ਏਦਾਂ ਈ। ਉਹਨੇ ਕੰਮ ਆਪਣਾ ਪੂਰਾ ਕਰ ਲਿਆ।
ਅੱਛਾ, ਉਹੀ ਨਾ ਬੱਚਿਆਂ ਨੂੰ ਇਹੀ ਲਾਲਚ ਹੁੰਦਾ। ਜਾਵਾਂਗੇ।
ਹਾਂਜੀ, ਹਾਂਜੀ ਹੋਰ ਸਬਜ਼ੀ ਵਗੈਰਾ ਬਣਾ ਲਈ ਜੇ?
ਹਾਂਜੀ ਦਾਲ ਬਣਾਈ ਆ। ਹਾਂਜੀ। ਕਿਉਂ
ਸਵੇਰੇ ਸਵਾ ਲੱਗਦੇ ਮੇਰੇ ਮੰਮੀ ਕਹਿੰਦੇ ਤੁਸੀਂ ਬਾਹਰ ਜਾਓਗੇ ਨਾ ਉਦੋ ਦਾਲਾ ਖਾ ਲਓਗੇ ਘਰ ਦੇ ਨੀ ਖਾ ਸਕਦੇ।
ਕੱਲ ਮੇਰੇ ਬੇਟੇ ਨੇ ਵੀ ਇਦਾਂ ਕੀਤਾ ਕੱਲ ਵੀ ਮਾਵਾਂ ਦੀ ਦਾਲ ਹੀ। ਤੇ ਕੇਂਦਾ ਏ ਕੈਂਦਾ ਕੀ ਬਣਾਇਆ। ਮੈਂ ਕਾ ਦਾਲ ਆ ਤੇ ਕੈਂਦਾ ਮੈਂ ਨੀ ਖਾਣੀ ਮੈਨੂੰ ਭੁੱਖ ਨੀ ਹੈਗੀ ਮੈਂ ਮੈਂ ਕਾ ਦਈ ਨਾਲ ਤੇੈਨੂੰ ਫੁਕਾ ਲਾ ਦਿੰਨੀ ਆ ਖੰਡ ਪਾ ਕੇ ਕੈਂਦਾ ਨਈ ਮੈਂ ਨੀ ਖਾਣਾ ਮੈਨੂੰ ਭੁੱਖ ਨੀ ਹੈਗੀ। ਮੈਂ ਬੇਟੀ ਨੂੰ ਕਿਆ ਵੀ ਕੈਂਦੀ ਮੈਂ ਵੀ ਮੈਨੂੰ ਵੀ ਨੀ ਭੁੱਖ ਹੈਗੀ ਮੈਂ ਵੀ ਨੀ ਖਾਣਾ। ਮੇਰੇ ਪਾਪਾ ਕੈਂਦੇ ਫਿਰ ਇਦਾਂ ਕਰਦੇ ਆ ਆਪਾਂ ਬਟਰ ਨਾਨ ਮੰਗਾਂ ਲੀਨੇ ਆ ਤੇ ਦੋਵੇਂ ਜਣੇ ਖੜੇ ਹੋ ਕੇ ਸਾਡੇ ਵੀ ਮੰਗਵਾ ਲਿਓ।
ਕੰਨ ਖੁਲਗੇ ਨਾ।
ਬਟਰ ਨਾਨ ਦੇ ਲਾ ਫਿਰ ਬਟਰ ਨਾਨ ਫਿਰ ਲੈ ਕੇ ਆਏ ਆਪਾਂ ਸਾਰਿਆਂ ਦੇ।
ਅੱਛਾ-ਅੱਛਾ ਨਈ ਜਦੋਂ ਮ ਮੰਮੀ ਦਾਲ ਬਣਾਂਦੇ ਨਾ ਤੇ ਫੇਰ ਮੈਂ ਪਾਸਤਾ ਬਣਾ ਲੈਂਨੀ ਹੁੰਨੀ ਆ
ਵੀ ਸਾਡੇ ਘਰ ਦੀ ਦਾਲ ਖਾ ਕੇ ਵੇਖਿਓ ਆਪਾਂ ਚੁੱਲੇ ਤੇ ਬਣਾਨੇ ਆ।
ਅੱਛਾ-ਅੱਛਾ
ਓ ਕੜ-ਕੜ ਕੇ ਕੜ-ਕੜ ਕੇ ਲਾਲ ਹੋ ਜਾਂਦੀ ਬੜੀ ਟੇਸਟੀ ਦਾਲ ਬਣਦੀ। ਦੇਸੀ ਘਿਓ ਪਾ ਕੇ ਖਾਓ ਨਾ ਬੜੀ ਟੇਸਟੀ ਲਗਦੀ।
ਕੋਈ ਨੀ ਖਾਵਾਂਗੇ ਫੇਰ ਛੇਤੀ।
ਹੋਰ ਸੁਣਾ ਸਟੱਡੀ ਕਰਦੇ ਓ ਕਰਦੇ ਓ ਵੈਸੇ।
ਮੈਂ ਜੋਬ ਕਰਦੀ ਆ।
ਜੋਬ ਕਰਦੀ ਮੈਂ ਹਾਂਜੀ।
ਕੇੜੇ ਫੀਲਡ ਵਿੱਚ ਜੋਬ ਕਰਦੇ ਓ?
ਮੈਂ ਰੀ ਫੀਲਡ ਹੈਗੀ ਅਲਟਰਾਸਾਊਂਡ ਦਾ ਹੈਗਾ ਵਾ ਟਪਿਸਟ ਹੈਗੀ ਆ ਟਾਈਪ ਕਰਦੀ ਰਿਪੋਰਟਸ।
ਅੱਛਾ-ਅੱਛਾ-ਅੱਛਾ
ਹਾਂ ਹੁਣ ਆਈਦਾ ਬੱਸ ਚ ਬਈਦਾ ਏਦੀ ਨੌ ਤੋਂ ਚਾਰ।
ਸੈਲਰੀ ਵਗੈਰਾ ਨੀ ਦਿੰਦੇ।
ਹਾਂਜੀ?
ਸੈਲਰੀ ਵਗੈਰਾ ਕੀ ਦਿੰਦੇ ਪੇ ਵਗੈਰਾ?
ਵੇ ਵਧੀਆ ਈ ਦਿੰਦੇ ਨੇ। ਬੋ ਬੈਸਟ ਹੈਗੀ ਐ ਹੂੰ।
ਨੀਅਰ ਅਬਾਊਟ ਈ ਆ ਘਰ ਦੇ?
ਹਾਂਜੀ?
ਘਰ ਦੇ ਕੋਲ ਈ ਆ ਕ ਦੂਰ?
ਨਾ-ਨਾ ਇੱਕ ਘੰਟੇ ਦਾ‌ ਰਸਤਾ ਪਟਾਰੀ ਲਾਗੇ।
ਅੱਛਾ ਛਾ-ਛਾ
ਹਾਂ।
ਆ ਚਲੋ ਅਨਮੈਰਿਡ ਓ ਨਾ।
ਹਾਂਜੀ-ਹਾਂਜੀ ਮੈਂ ਪਲਵੀ ਦੀ-ਦੀ ਸਿਸਟਰ ਆ।
ਕਰਨਾ ਚਾਈਦਾ ਵਾ ਵਰਕ ਏ ਕੀ ਚਲੋ ਇੱਕ ਬੰਦੇ ਦੇ ਹੱਥ ਖੁਲ ਜਾਂਦੇ ਆ ਇੱਕ ਐਕਸਪੀਰੀਐਂਸ ਹੋ ਜਾਂਦਾ।
ਹੂੰ ਹੈਗਾ ਛੇ ਸਾਢੇ ਛੇ ਸਾਲ ਦਾ ਐਕਸਪੀਰੀਐਂਸ।
ਹਾਂ ਮੈਨੂੰ ਵੀ ਸੱਤ ਸਾਲ ਦਾ ਐਕਸਪੀਰੀਐਂਸ ਆ ਏਦਾਂ ਈ ਕੋਈ ਨਾ ਕੋਈ ਕੰਮ ਕਰਦੇ ਰਾਇਦਾ ਹਾਂਜੀ ਪੰਜਾਬੀ ਦੀ ਟਾਈਪਿੰਗ
ਏ ਹਾਂ ਦੱਸਿਆ ਹੀ।
ਅੱਛਾ-ਅੱਛਾ ਠੀਕ ਐ ਹੋਰ ਤੁਸੀਂ ਕੀ ਬਣਾਇਆ ਅੱਜ?
ਆਹੋ ਇਹ ਪਤਾ ਨ ਕੀ ਸੋਚਣ ਚ ਪਏ ਹੋਏ ਆ ਸੋਚਣ ਚ ਵੀ ਘੰਟਾ ਲੱਗਣਾ
ਅੱਛਾ ਹਾਂ ਚਲੋ ਮੈਂ ਵੀ ਹੁਣ ਸਵੇਰੇ ਬੇਟਾ ਕਹਿੰਦਾ ਸੀ ਉਹ ਖਾਣੀ ਆ ਨਿਊਟਰੀ ਓਨੂੰ ਉਹ ਬਣਾ ਤ ਪੈਲਾਂ ਸੁੱਕੇ ਆਲੂ ਬਣਾਏ ਸੀ ਸੇਰੇ ਉਹ ਖਾਂਦਾ ਨੀ ਹੈ ਬੇਟਾ ਆਲੂ
ਅੱਛਾ
ਤੇ ਉਹਦੇ ਲਈ ਨਿਊਟਰੀ ਬਣਾਈ ਸੀ ਹੁਣ ਵੇਖੋ ਦਾਲ ਵੀ ਹੈਗੀ ਆ ਕੀ ਕਰਨਾ ਇਹਨਾਂ ਨੇ
ਉਹ ਵੀ ਬੜੇ ਫਰਸਟਰੇਟ ਹੋ ਜਾਂਦੇਆ ਇੱਕੋ ਸਬਜ਼ੀ ਬਾਰ ਬਾਰ ਖਾਣੀ ਉਹ ਕਹਿ ਕੇ ਵੱਖਰੀ ਵੱਖਰੀ ਦੋ ਛੁੱਟੀਆਂ ਚ ਇਹਨਾਂ ਨੇ ਐੱਧੇ ਕਰਨਾ ਛੁੱਟੀਆਂ ਚ ਏਧੇ ਕਰਨਾ
ਆ ਜਿਦਾਂ ਕਿਦ ਅਹ ਕੱਦੂ ਹੋ ਗਿਆ ਟਿੰਡੇ ਡੁੰਡੇ ਏ ਤੇ ਕੋਈ ਖਾ ਕੇਈ ਰਾਜੀ ਨੀ ਨਾ
ਅੱਛਾ
ਮੈਂ ਤੇ ਆਪ ਨੀ ਖਾਂਦੀ ਕਿਸੇ ਨੂੰ ਬੱਚਿਆਂ ਨੂੰ ਕੀ ਕਹਿਣਾ ਤੋਰੀਆਂ ਵੀ ਨਹੀਂ ਪਸੰਦ
ਨਹੀਂ ਮੈਂ ਨਾ ਮੈਨੂੰ ਨਾ ਕਿਸੇ ਮੇੜ ਨੇ ਦਿੱਤੇ ਸੀ ਨਾ ਅਹ ਟਿੰਡੇ ਬੜੇ ਪਿੰਡ ਤੇ ਨਾ ਖੇਤਾਾਂ ਚ ਉ ਗੇ ਈ ਸੀ ਤੇ ਬੜੇ ਸਾਰੇ ਲੈ ਕੇ ਆਈ ਸਾਰਿਆਂ ਨੇ ਡਿਵਾਈਡ ਕਰ ਲਏ ਅਤੇ ਬੜੇ ਟੇਸਟੀ ਬਣੇ ਸੀ
ਭਰ ਕੇ ਬਣਾਏ ਉਹਨੇ
ਹਾਂ ਨਹੀਂ ਪਤਾ ਨੀ ਉਹ ਮੰਮੀ ਨੇ ਬਣਾਏ ਜਿਵੇਂ ਮੈਸ਼ ਟਾਈਪ ਨਹੀਂ ਹੁੰਦੇ ਅਹ ਮੰਮਾ ਨੇ ਬਣਾਏ ਮੈਂ ਤੇ ਕਦੀ ਗਈ ਨੀ ਵੈਸੇ ਕਿਚਨ ਤੇ ਅੰਮਾ ਹੀ ਬਣਾਉਦੇ ਆ ਹਮ ਟੈਮ ਹੀ ਨਹੀਂ ਹੁੰਦਾ ਹੁਣ ਆਈਦਾ ਘੰਟਾ ਚਾਰ ਵਜੇ ਛੱਟੀ ਹੁੰਦੀ ਪੰਜ ਵਜੇ ਘਰ ਪਹੁੰਚੀਦਾ
ਹਮ ਹਮ ਹਮ ਹੋਰ
ਗਰਮੀ ਬੋਤ ਹੋ ਗਈ ਏ
ਹਮ ਤੁਹੀ ਨਹੀ ਗਏ ਕਿਤੇ ਘੁੰਮਣ
ਨਹੀਂ ਸਾਨੂੰ ਕਦੇ ਛੁੱਟੀਆਂ ਪਈਆਂ ਹੀ ਨਹੀਂ ਤੇ ਆਪਾਂ ਕਿੱਥੇ ਘੁੰਮੀਏ ਹੈਗਾ ਹੈ ਪਲੈਨ ਤੇ ਹੈਗਾ ਨਾਨਕੇ ਜਾਣ ਦਾ
ਅੱਛਾ ਅੱਛਾ ਅੱਛਾ ਅੱਛਾ ਦੂਰ ਆ ਨਾਨਕੇ ਕੇ ਕੀ ਲਾਗੇ ਹੀ ਆ
ਨਹੀਂ ਮੇਰੇ ਜੋਬ ਜਿੱਥੇ ਮੈਂ ਜੋਬ ਕਰਦੀ ਲਾਗੇ ਈ ਅਟਾਰੀ
ਅੱਛਾ ਅੱਛਾ ਅੱਛਾ ਅੱਛਾ
ਮੈਂ ਉੱਥੋਂ ਹੀ ਬੱਸ ਫੜ ਲੈਣੀ ਪਰਸੋ ਹਾਂ
ਵਿਆਹ ਤੋਂ ਪੈਲਾਂ ਹੀ ਮੌਜਾਂ ਵਾ ਵਿਆਹ ਤੋਂ ਬਾਅਦ ਤੇ ਜਿੰਮੇਵਾਰੀਆਂ ਹੀ ਆ
ਸਹੀ ਗੱਲ ਆ ਆਏ ਤੇ ਲੋਕੀ ਮੈਨੂੰ ਡਰਾ ਡਰਾ ਕੇ ਮੈਂ ਪਿੱਛੇ ਹੱਟੀ ਜਾ ਹੁੰਦੀ ਹਾਂ
ਨਹੀਂ ਪਤਾ ਕਿ ਇੱਕ ਰਿਸਪਾਂਸੀਬਿਲਿਟੀ ਹੋ ਜਾਂਦੀ ਆ ਮੈਨੂੰ ਪੈਲਾਂ ਬੜਾ ਚਾਅ ਹੁੰਦਾ ਸੀ ਜਦੋਂ ਇਕੱਲੇ ਹੀ ਹਨਾ ਵੀ ਵਿਆਹ ਹੋਇਆ ਜਾਣਾ ਵਾ ਪੇਕੇ। ਹੁਣ ਨੀ ਉਹ ਮਾਚੀ ਮਰ ਗਿਆ ਹੁਣ ਕਦੀ ਉਹਨੂੰ ਛੱਡਿਆ ਉਹਨੂੰ ਲੈ ਆਇਆ ਤੇ ਇੱਕ ਮੇਰੀ ਗੁੜੀਆ ਦੀ ਨਾ ਸਕੂਲ ਪੈਂਦਾ ਆ ਇਹਦਾ ਸਕੂਲ ਹੈਗਾ ਸੈਕਰਟ ਹਾਡ ਇਹ ਸਕੂਲ ਬੜਾ ਦੂਰ ਹੇਗਾ ਇਹਦਾ ਇਹਦੀ ਵੈਨ ਨੀ ਆਉਂਦੀ ਪਈ। ਨੂੰ ਛੱਡਣ ਜਾਣਾ ਲੈਣ ਜਾਣਾ ਹਾਂਜੀ-ਹਾਂਜੀ ਓਧਰ ਈ।
ਹਨਾ ਓ ਵੀ ਸਕੂਲ ਬੋਤ ਵਧੀਆ ਹੈਗਾ।
ਹੂੰ ਤੇ ਏ ਕੀ ਵੈਨ ਦਾ ਬੜਾ ਦਿੱਕਤ ਪਈ ਏ ਇੱਧਰਲੇ ਏਰੀਏ ਵੈਨ ਨੀ ਆਰੀ ਓ ਜੂ ਛੱਡਣ ਜਾਣਾ ਫਿਰ ਨੌ ਵਜੇ ਸਕੂਲ ਲੱਗਦੈ ਸਾਡੇ ਬਾਰਾਂ ਛੁੱਟੀ ਹੁੰਦੀ ਆ। ਫੇਰ ਸਕੂਲ ਬੈ ਜਾਂਨੀ ਆ ਲੈ ਕੇ ਫਿਰ ਵਾਪਿਸ ਆਣਾ।
ਹਾਂ ਬੜਾ ਫ਼ਰਕ ਪੈ ਜਾਂਦੈ।
ਫੇਰ ਬੇਟਾ ਜਾਂਦਾ ਸਾਡੇ ਛੇ। ਤੇ ਫੇਰ ਓੰਦਾ ਵਾ ਦੋ ਵਜੇ ਵੀ ਘਰ। ਹਾਂ ਬਸ ਫਿਰ ਟਿਊਸ਼ਨ ਛੱਡਿਆ। ਕਿਹੇ ਨੂੰ ਬਾਰੋਂ ਲਿਆ ਦੇ ਕੁਛ ਖਾਣ-ਪੀਨ ਨੂੰ ਚਾਈਦੈ ਦੁੱਧ ਮੈ ਲੈ ਕੇ ਓਣਾ ਹੁਣ ਮੈਂ ਦੁੱਧ ਲੈਣ ਜਾਣਾ।
ਅੱਛਾ ਨਈ ਬੜੀ ਰਿਸਪੋਂਸੀਬਿਲਟੀਜ਼ ਹੁੰਦੀਆਂ। ਬੋ ਜਾਦਾ।
ਹਾਂ ਏ ਓਦਾਂ ਏ ਕੀ ਚਲੋ ਲੱਗੇ ਰਈਦੈ। ਕੀ ਕੋਈ ਨਾ ਕੋਈ ਚਲੋ ਕੋਈ ਹੈ ਨੀ ਆ। ਹੁਣ ਮੇਰੇ ਬ੍ਰਦਰ ਦੀ ਮੈਰਿਜ ਆ ਛੋਟਾ ਮੇਰੇ ਤੋਂ। ਤੇ ਓ ਬਾਰ ਆ ਓਦਾਂ ਬ੍ਰਦਰ ਓਨੇ ਚਾਰ-ਪੰਜ ਦਿਨ ਪੈਲਾਂ ਈ ਆਣਾ ਵਿਆਹ ਤੋਂ। ਤੇ ਮੇਰੀ ਮੰਮੀ ਰੋਜ਼ ਕੈਂਦੇ ਤੂੰ ਆਂਦੀ ਨੀ ਆਂਦੀ ਨੀ ਆ ਸ਼ੋਪਿੰਗ - ਸ਼ੋਪਿੰਗ ਕਰੀਏ ਮੇਰਾ ਦਿਲ ਈ ਨੀ ਕਰਦਾ ਗਰਮੀ ਚ।
ਗਰਮੀ ਚ ਨੀ ਨਿਕਲਣੇ ਨੂੰ ਦਿਲ ਕਰਦਾ ਬਿਲਕੁੱਲ ਨੀ। ਹੂੰ।
ਪਤਲੇ-ਪਤਲੇ ਨਾਈਟ ਸੁਟ ਪਾ ਕੇ ਬੈ
ਸਈ ਗੱਲ ਮੈਂ ਅਜੇ ਤੱਕ ਜੀਨ ਨੀ ਲਾਈ। ਮੈਂ ਹਜੇ ਤੱਕ ਜੀਨ ਨੀ ਲਾਈ ਓਦਾਂ ਦੇ ਓਦਾਂ ਮੈਂ ਆਪਣਾ ਸਰੀਰ ਸੁੱਟਿਆ ਹੋਇਆ ਬੈਡ ਤੇ।
ਤੇ ਏ ਕੀ ਘੱਸੇ-ਘੱਸੇ ਕੱਪੜੇ ਪਾ ਕੇ ਬੈਠੇ ਰਈ ਆ ਤੇ ਹੁਣ ਕਿਸੇ ਦੇ ਘਰ ਜਾਓ ਕੋਈ ਆਂਢ-ਗੁਆਂਢ ਅਗਲੇ ਦਾ ਆਜੇ ਹੈਨਾ ਉਨੇ ਕੈਣਾ ਲੈ ਇਨਾਂ ਦੀ ਕੁੜੀ ਆਈ ਐ ਤੇ ਕੱਪੜਾ ਵੇਖ ਗਲ ਕੱਪੜਾ ਈ ਨੀ ਹੈਗਾ ਕੋਈ ਇਨਾਂ ਨੀ ਪਤਾ ਕੁੜੀ ਗਰਮੀ ਚ ਰੈਂਦੀ ਨੀ।
ਆਹਾ ਸਈ ਗੱਲ ਐ ਸਈ ਗੱਲ ਐ ਹੁਣ ਮੈਨੂੰ ਦੋ ਹਫ਼ਤੇ ਹੋਗੇ ਮੇਰੀ ਚੈਸਟ ਪੇਨ ਹੁੰਦੀ ਪਈ ਐ। ਤੇ ਮੰਮਾ ਕੈਂਦੇ ਦਵਾਈ ਲੈ ਆ। ਮੈਂ ਕਿਆ ਮੇਰਾ ਤੇ ਨਿਕਲਣ ਨੂੰ ਦਿਲ ਨੀ ਕਰਦਾ ਹੈਗ ਇੰਨੀ ਗਰਮੀ ਤੇ ਉੱਪਰੋਂ ਆਈ
ਬੜਾ ਬੋਹ ਤ ਗਰਮੀ ਆ ਬਾਰ ਏ ਆ ਕੀ ਹੁਣ ਥੋੜਾ ਮੌਸਮ ਠੰਡਾ ਹੋਇਐ ਬਾਰ ਹਵਾ ਵਗਨਦੀ ਐ ਨਾ ਮੌਸਮ ਠੰਡਾ ਹੋਇਆ ਤੇ ਥੋੜਾ ਫ਼ਰਕ ਐ।
ਹਾਂਜੀ ਏ ਤੇ ਮੈਂ ਵੀ ਬਾਰ ਨੀ ਵੇਖਿਆ ਮੰਮੀ ਨੇ ਦੱਸਿਆ ਕੀ ਫ ਹੈਗਾ ਮੌਸਮ। ਚੇਂਜ ਹੋਇਆ ਪਿਆ।
ਨਈ ਬਾਰ ਹਵਾ ਵਗਣਦੀ ਮੈਂ ਵੀ ਚਾਹ ਪੀਣਂਦੀ ਸੀ ਬਾਰ ਬੈ ਕੇ ਤੇ ਹੁਣੇ ਦਰ ਆਈਆਂ ਹਵਾ ਵਗਣਦੀ ਠੰਡੀ ਚਲੋ ਏਸੀ ਤੋਂ ਬਚਾਅ ਹੋ ਜੇਗਾ ਅੱਜ।
ਅ ਸਈ ਗੱਲ ਜੇ। ਬੜਾ ਫ਼ਰਕ ਪੈ ਜਾਂਦਾ।
ਹਾਂਜੀ-ਹਾਂਜੀ ਹੋਰ ਪੀ ਲਿਆ ਚਾਹ-ਪਾਣੀ?
ਆ ਮੈਂ ਨੀ ਆਕੇ ਚਾਹ ਪੀਨੀ ਗਰਮੀ ਇੱਕ ਤੇ ਇੰਨੀ ਉੱਤੋਂ ਦੀ ਘਬਰਾਹਟ ਸਾਰਾ ਦਿਨ ਪਾਣੀ ਪੀ-ਪੀ ਕੇ ਪੇਟ ਅਫਰੀ ਜਾਣ ਦਿਆ। ਪੀਂਦੀ ਆ ਪੀਂਦੀ ਆ ਪਰ ਸ਼ਾਮ ਦੇ ਟੈਮ ਨੀ ਉਤੋਂ ਗਰਮੀ ਬੜੀ ਨਾ। ਗਰਮੀ ਤੇ ਆਈ ਦਾ ਫੇਰ ਨੀ ਮੈਂ ਚਾਹ ਮੈਂ ਓਥੋ ਪੀ ਕੇ ਆ ਜਾਂਨੀ ਹੁੰਨੀ ਆ ਇੱਕ-ਡੇਢ ਘੰਟਾ ਪੈਲੇ ਓਥੇ ਏਸੀ ਲੱਗਾ ਹੁੰਦਾ ਨਾ ਸਾਮਣੇ। ਤਾਂ ਵੀ ਫ਼ਰਕ ਪੈ ਜਾਂਦਾ।
ਹਾਂ, ਚਲੋ ਅੱਛੀ ਗੱਲ ਆ, ਹੋਰ? ਬਸ ਵਧੀਆ, ਠੀਕ - ਠਾਕ।
ਸਬਜ਼ੀ ਹੁਣ ਬਣਾ ਲਈ ਜਾਂ ਬਣਾਹਣੀ ਹਲੇ?
ਨਹੀਂ, ਸਬਜ਼ੀ ਤੁਹਾਨੂੰ ਦੱਸਿਆ ਨਾ ਦਾਲ ਬਣੀ ਪਈ ਆ ਉਹਦੇ ਨਾਲ ਇਹਨਾਂ ਨੇ ਖਾਈ ਹੋਏ ਫੇਵਰੇਟ ਹੈਗੀ ਸਾਰਿਆਂ ਦੀ।
ਪਤਾ ਕੀ ਗੱਲ ਕੀ ਹੁੰਦੀ ਸੀ, ਇਹ ਨਾ ਹਾਂਜੀ ਸਕੂ ਘਰ ਬੱਚੇ ਹੋਏ ਨਾ ਤੇ ਘਰ ਨਾ ਨੱਖਰੇ ਕਰਦੇ, ਜਦੋਂ ਸਕੂਲ ਹੋਵੇ ਨਾ ਤੇ ਜਿਹੜੇ ਮਰਜੀ ਸਬਜ਼ੀ ਦੇ ਦੌ ਉਨ੍ਹਾਂ ਨੂੰ ਖਾ ਵੀ ਲੈਣੀ ਸਾਰੇ ਬੱਚੇ ਦੇ ਸਾਮ੍ਹਣੇ।
ਦਾ ਤੇ ਚਲੋ ਫੂਡ ਮੈਨਊ ਆਉਂਦਾ ਉਹਦੇ ਅਕੋਡਿੰਗ ਟਿਫਨ ਜਾਂਦਾ, ਤੇ ਗੁੜੀਆ ਦੇ ਖਾਂਦੀ ਨੀ ਉਹ ਠੰਡੀ ਰੋਟੀ ਹੋ ਜਾਂਦੀ ਏ ਨਾ ਬੇਟੇ ਦੇ ਸਕੂਲ ਤੇ ਚਲੋ ਓਵਨ ਹੈਗੇ ਆ। ਤੇ ਗੁੜੀਆਂ ਦੇ ਸਕੂਲ ਨੀ ਆ ਤੇ ਉਹ ਠੰਡੀ ਰੋਟੀ ਨੀ ਕਹੁਗੀ ਕੱਚੀ ਹੈਗੀ, ਮੈਂ ਨੀ ਖਾ ਕੇ ਆਈ ਮੰਮਾ ਕੱਚੀ ਰੋਟੀ ਮੈਂ ਨੀ ਖਾਕੇ ਆਈ।
ਨਹੀਂ- ਨਹੀਂ ਫਿਰ ਅਲੱਗ- ਅਲੱਗ ਸਕੂਲ ਚ ਪਾਇਆ ਦੋਨਾਂ ਨੂੰ?
ਹਾਂਜੀ- ਹਾਂਜੀ, ਉਹਦਾ ਦੂਸਰਾ ਸਕੂਲ ਆ ਉਹਦਾ ਹਾਂਜੀ ਇੱਧਰ ਬਾਈਪਾਸ ਦੇ ਉੱਪਰ ਹੀ ਆ।
ਹਮ ਕੀ ਹੈਗਾ ਨਾਮ? ਡੀ ਏ ਵੀ?
ਨਹੀਂ- ਨਹੀਂ ਡੀਏ ਵੀ ਨਹੀਂ ਆ, ਹੋਰ ਸੁਣਾਓ? ਠੀਕ ਜੇ, ਚਲੋ ਠੀਕ ਆ ਮੈਂ ਤੁਹਾਨੂੰ ਕਰਦੀ ਹਾਂ ਹੈਂ, ਮੈਂ ਬਿਜ਼ੀ ਹਾਂ ਥੋੜਾ ਜਿਹਾ।
ਚਲੋ ਠੀਕ ਏ, ਕੋਈ ਗੱਲ ਨੀ, ਓਕੇ ਜੀ ਬਾਏ ਠੀਕ ਹੈ।